ਹੈਲੋ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
ਠੀਕ ਹੋ
ਵਧੀਆ, ਵਧੀਆ ਤੁਸੀਂ ਠੀਕ ਹੋ
ਹਾਂਜੀ ਰੋਟੀ ਖਾਣੀ
ਹਾਂਜੀ -ਹਾਂਜੀ ਬਸ ਰੋਟੀ ਵਗੈਰਾ ਖਾ ਕੇ ਫ੍ਰਰੀ ਹੋ ਗਏ
ਕੀ ਬਣਾਇਆ ਸੀ
ਅੱਜ ਅਸੀਂ ਪਨੀਰ ਬਣਾਇਆ ਸੀ
ਪਨੀਰ ਮੇਰਾ ਫੇਵਰਟ ਹੈਗਾ
ਅੱਛਾ, ਆ ਜਾਂਦੇ ਤੁਸੀਂ
ਕੋਈ ਨੀ ਹ
ਹਾਂਜੀ, ਉਹ ਮੈਂ ਕਹਿ ਰਹੀ ਸੀ ਕਿ ਹੁਣ ਦੇਖੋ ਸਾਰੀ ਗਰਮੀਆਂ ਖਤਮ ਹੋਣ ਵਾਲੀਆਂ ਨੇ ਹੁਣ ਥੋੜਾ ਘੁੰਮ ਫਿਰ ਹੀ ਆਉਂਦੇ ਆ
ਕਿੱਥੇ ਦਾ ਪਲੇਨ ਏ ਤੁਹਾਡਾ ਜਾਣ ਦਾ?
ਚਲੋ, ਹਿਲਸ ਸਟੇਸ਼ਨ ਚਲਸ- ਚੱਲੇ ਆ। ਕਿੰਨੇ ਹਿ। ਨਹੀਂ-ਨਹੀਂ ਸ਼ਿਮਲੇ ਜਾਂ ਉਧਰ ਮਨ ਅ ਕਸੋਲੀ ਸਾਈਡ।
ਹੇਮਕੁੰਟ ਸਾਹਿਬ।
ਨਹੀਂ-ਨਹੀਂ, ਸ਼ਿਮਲਾ-ਸ਼ਿਮਲਾ
ਸ਼ਿਮਲਾ ਜਾਣਾ ਨੇ।
ਹੂੰ ਦੇਖ ਲੈ, ਹੇਮਕੁੰਟ ਸਾਹਿਬ ਦੀ ਸਲਾਹ ਵੇ ਤੇ, ਹੇਮਕੁੰਟ ਸਾਹਿਬ ਚੱਲ ਦੋ ਕੋਈ ਦਿੱਕਤ ਵਾਲੀ ਗੱਲ ਨਹੀਂ।
ਹੇਮਕੁੰਟ ਸਾਹਿਬ ਵੈਸੇ ਇੱਕ ਵਾਰੀ। ਤੁਸੀਂ ਪਹਿਲੇ ਕਦੇ ਗਏ ਨੇ ਕੀ।
ਨਹੀਂ-ਨਹੀਂ। ਮੈਂ ਤਾਂ ਹੇਮਕੁੰਟ ਦੇਖਿਆ ਹੀ ਨਹੀਂ ਹੈਗਾ। ਜੇ ਜਾਵਾਂਗੇ ਇੱਕ ਵਾਰ ਵੀ ਨੀ ਗਈ।
ਅੱਛਾ। ਜਾਣਾ ਚਾਹੀਦਾ ਸੀ ਤੁਹਾਨੂੰ, ਇੱਕ ਵਾਰੀ ਜਾਓਗੇ ਨਾ ਬਹੁਤ ਆਨੰਦ ਆਏਗਾ ਤੁਹਾਨੂੰ।
ਅੱਛਾ। ਚਲੋ ਕਰਲੋ ਸਲਾਹ ਸਾਰੀ ਸੰਗਤ ਲੈ ਕੇ ਚੱਲਦੇ ਆਂ।
ਬਾਕੀ ਬਾਬਾ ਜੀ ਦਾ ਹੁਕਮ ਵੀ ਹੁੰਦਾ ਨਾ।
ਹਾਂਜੀ। ਉਹ ਤੇ ਹੈ ਹੀ, ਜੋ ਬਾਬਾ ਜੀ ਦਾ ਹੁਕਮ ਹੋਏਗਾ।
ਮੰਨ ਲਓ ਕਈ ਵਾਰੀ ਤਿਆਰੀ ਕਰਕੇ ਰੱਖੀ ਹੁੰਦੀਏ। ਐਟ ਦਾ ਪੁਆਇੰਟ ਪਤਾ ਨੀ ਕੁਛ ਹੋ ਜਾਂਦਾ। ਬੰਦੇ ਦੀ ਸਾਰੀ ਪਲੈਨਿੰਗ ਯਾਨੀ ਕੀ ਕੈਂਸਲ ਹੋ ਜਾਂਦੀ ਏ।
ਹਾਂਜੀ। ਉਹ ਮੇਰੀ ਤੇ ਕਈ ਵਾਰ ਸਲਾਹ ਬਣਦੀ ਹੈਗੀ। ਪਰ ਮੈਂ ਡਰਨੀ ਹ ਜੀ। ਜਾਣ ਲਈ ਨਾ ਮੈਨੂੰ ਡਰ ਜਿਹਾ ਲੱਗਦਾ ਵੇ।
ਉਹ ਖਾਈਆਂ ਤੋਂ ਪਹਾੜਾਂ ਤੋਂ।
ਹਾਂਜੀ ਕਾਈ ਪਹਾੜਾਂ ਤੋਂ ਡਰ ਲੱਗਦਾ ਵੇ ਫਿਰ ਸਾਰੇ, ਕਈ ਲੋਕ ਮੈਂ ਦੇਖੇ ਨੇ ਕਿਸੇ ਦੀ ਡੈਥ ਹੋ ਜਾਂਦੀ ਉੱਧਰ ਹੀ।
ਮਾਰੀ ਓ ਵਾਹਿਗੁਰੂ। ਵਾਹਿਗੁਰੂ- ਵਾਹਿਗੁਰੂ ਕਰਦੇ ਜਾਓ ਵੈਸੇ ਤਾਂ ਕੋਈ ਦਿੱਕਤ ਨੀ ਹੈਗੀ ਬਾਬਾ ਜੀ ਆਪ ਹੀ ਲੈ ਕੇ ਜਾਂਦੇ ਨੇ। ਇੱਕ ਵਾਰੀ ਤੁਸੀਂ ਜਾਓ ਨਾ ਤੁਹਾਡਾ ਡਰ ਨਿਕਲ ਜਾਏਗਾ। ਮੈਂ ਵੀ ਡਰਦਾ ਸੀ ਬਹੁਤ ਮੈਂ ਗਿਆ ਸੀ ਦੋ ਸਾਲ ਪਹਿਲਾਂ। ਯਾਨੀ ਕਿ ਮੈਂ ਚੜਾਈ ਕਰਦਾ ਸੀ ਮੈਂ ਕਿਹਾ ਜੀ ਕਿੰਨੀ ਕੁ ਦੂਰ ਹੈ। ਉਹ ਬੰਦੇ ਕਹਿੰਦੇ ਸੀਗੇ ਸੰਗਤ ਆਉਂਦੀ ਸੀ ਜਿਹੜੀ ਉਹ ਨੇੜੇ ਆ ਨੇੜੇ ਨੇੜੇ ਆ ਹੁੰਦਾ ਬੜੀ ਦੂਰ ਹੌਸਲਾ ਦਿੰਦੇ ਉਹ
ਅੱਛਾ -ਅੱਛਾ।
ਹਾਂ ਉਹ ਸੰਗਾ ਕੀ ਬਾਬਾ ਜੀ ਲੈ ਕੇ ਜਾਣ ਤੇ ਲੈ ਕੇ ਜਾਣ ਬੰਦੇ ਦੇ ਹੱਥ ਕੁਛ ਵੀ ਦੇਖਿਓ ਜੀ
ਸਹੀ ਗੱਲ ਹੈ ਮੈਨੂੰ ਤੇ ਬੜਾ ਡਰ ਲੱਗਦਾ ਹੈਗਾ ਜਿੱਧਰ ਪਹਾੜ ਹੋਏ ਖਾਈ ਹੋਏ ਉਹ ਰਸ ਤਾਂ ਦੇਖਣੀ ਹਾਂ ਨਾ ਡਰ ਜਾਂਦੀ ਹਾਂ।
ਨਹੀਂ ਡਰ ਤਾਂ ਲੱਗਦਾ ਹੀ
ਮੈਂ ਨਾ ਲਾਈਫ ਵਿੱਚ ਪਹਿਲੀ ਵਾਰ ਸ਼ਿਮਲੇ ਗਈ ਸੀ ਉਹ ਸ਼ਿਮਲੇ ਜਦੋਂ ਮੈਂ ਗਈ ਨਾ ਪੂਰੀ ਅੱਖਾਂ ਬੰਦ ਕਰਕੇ ਸ਼ਿਮਲੇ ਗਈ ਸੀ।
ਅੱਛਾ।
ਇੰਨਾ ਡਰਦੀ ਪਈ ਸੀ ਮੈ।
ਕੇ ਫੈਮਿਲੀ ਨਾਲ ਗਏ ਸੀ ਯਾ ਵੈਸੇ ਈ। ਇਕੱਲੇ ਗਈ ਸੀ ਕਿ ਫਰੈਂਡਸ ਨਾਲ। ਅੱਛਾ।
ਹਾਂ ਅੱਖਾਂ ਬੰਦ ਕਰਕੇ ਗਈ ਸੀ।
ਸ਼ਿਮਲਾ ਤਾਂ ਕਾਫੀ ਵਧੀਆ ਮੌਸਮ ਹੁੰਦਾ ਉੱਥੇ ਗਰਮੀ ਬਹੁਤ ਘੱਟ ਹੁੰਦੀ ਏ।
ਹੂ ਹੂ ਮੌਸਮ ਤੇ ਅੱਛਾ ਹੁੰਦਾ ਪਰ ਰਸਤਾ ਅੱਛਾ ਨਹੀਂ ਹੈ ਰਸਤਾ ਬੇਕਾਰ ਹੈਗਾ।
ਉਹ ਥੋੜੀ ਸੜਕਾਂ ਨਾ ਸਿੰਗਲ ਸੜਕ ਹੁੰਦੀ ਨਾ ਮੰਨ ਲੋ ਟ੍ਰੈਫਿਕ ਵਗੈਰਾ ਬਹੁਤ ਹੋ ਜਾਂਦਾ। ਪਹਾੜੀ ਇਲਾਕਾ ਨਾ ਪਹਾੜਾਂ ਤੋਂ ਕੱਟ ਕੇ ਸੜਕ ਬਣਾਈ ਨਾ।
ਪਤਾ ਹੈ ਕਿ ਨਾ ਇੰਨੀ ਛੋਟੀ ਜਿਹੀ ਜਗ੍ਹਾ ਹੁੰਦੀ ਹੈਗੀ। ਹੋਰ ਤੁਸੀਂ ਸੋਚੋਗੇ ਕਿ ਗੱਡੀ ਨਿਕਲਣੀ ਬੜੀ ਔਖੀ ਹੋ ਜਾਂਦੀ ਹੈ।
ਪੂਰੇ ਇੰਡੀਆ ਦੇ ਬੰਦੇ ਆਉਂਦੇ ਨਾ ਹਾਂ ਪੂਰੇ ਇੰਡੀਆ ਦੇ ਬੰਦੇ ਆਉਂਦੇ ਨੇ ਨਾ ਸ਼ਿਮਲਾ ਮਸ਼ਹੂਰ ਹੀ ਇੰਨਾ ਹੈਗਾ ਜਿਵੇਂ ਗਰਮੀਆਂ ਸਟਾਰਟ ਚਲੋ ਸ਼ਿਮਲਾ ਕਾਰਾ ਚੱਕ ਕੇ ਰਹਿ ਜਾਂਦੇ ਨੇ ਫਿਰ ਟਰੈਫਿਕ ਹੋਦਾ ਟਰੈਵਲ ਟਰੈਵਲ ਕਰਨਾ ਔਖਾ ਹੋ ਜਾਂਦਾ ਬੰਦੇ ਦਾ
ਟਰੈਵਲ ਕਰਨਾ ਵੀ ਔਖਾ ਹੋ ਜਾਂਦਾ ਵੇ ਫਿਰ ਉਸ ਤੋਂ ਇਹ ਇਹ ਗੱਲ ਹੁੰਦੀ ਕਿ ਉਹ ਰੋਡ ਬੜਾ ਛੋਟਾ ਵੇ ਉਹ ਫਿਰ ਬੰਦਾ ਡਰ ਹੀ ਜਾਂਦਾ ਹੈ ਰੋਡ ਐਕਸੀਡੈਂਟ ਤੋਂ ਡਰਨੀ ਆ ਮੈ ਇਹ ਨਾ ਹੋਏ ਕਿ ਉਹ ਉਹ ਖਾਈਏ ਨਾ ਕਾਰ ਗਿਰ ਜਾਏ ਬਸ ਇਹੀ ਕੁਛ ਚੱਲਦਾ ਰਹਿੰਦਾ
ਉਹ ਮੋਰ ਹੁੰਦੇ ਨੇ ਉਹ ਅੱਗੋਂ ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਆ ਰਹੀਏ ਇੱਕਦਮ ਐਵੇ ਮੋੜ ਹੁੰਦਾ ਬਿਲਕੁਲ ਟੇਢਾ ਜਿਹਾ
ਹਾਂ ਟੇਡੇ ਜੇ ਮੋੜ ਹੁੰਦੇ ਤੇ ਸਹੀ ਹੈ।
ਹਾਂ ਚਲੋ ਹੇਮਕੁਟ ਸਾਹਿਬ ਦੀ ਤਿਆਰੀ ਕਰ ਲੋ ਫਿਰ ਇਥੇ ਹੈਗੇ ਤੇ ਦਰਬਾਰ
ਉੱਧਰ ਵੀ ਮਤਲਬ ਰੋਡ ਇਦਾਂ ਦਾ ਹੀ ਹੈਗਾ ਸਾਰਾ
ਹਾਂ ਉੱਥੇ ਵੀ ਰੋਡ ਐਵੇਂ ਹੀ ਨੇ ਬਾਕੀ ਆਪਣਾ ਥੋੜਾ ਕੇਅਰ ਕਰਦੇ ਰਹੋ ਪਾਠ ਕਰਦੇ ਰਹੋ ਫਿਰ ਮੈ ਡਰ ਨੀ ਲਗਦਾ ਬਾਬਾ ਜੀ ਨਾਮ ਲੈਂਦੇ ਰੋ ਵਾਹਿਗੁਰੂ ਵਾਹਿਗੁਰੂ ਕਰਦੇ ਰਹੋ ਫਿਰ ਐਸੀ ਕੋਈ ਦਿੱਕਤ ਨੀ ਆਉਂਦੀ ਬਾਬਾ
ਉਹ ਤੇ ਚਲੋ ਆਪਾਂ ਸੰਗਤ ਨਾਲ ਜਾਵਾਂਗੇ ਤੇ ਚਲੇ ਵੀ ਜਾਵਾਂਗੇ ਨਾ ਆਰਾਮ ਨਾਲ ਉਹ ਇਕੱਲੇ ਜਾਵਾਂਗੇ ਤੇ ਡਰ ਡਰ ਕੇ ਹੀ ਜਾਣਾ
ਹਾਂ ਸੰਗਤ ਤਾਂ ਹੁੰਦੀ ਬਾਕੀ ਹੋਰ ਵੀ ਨਾਲ ਹੁੰਦੇ ਨੇ ਸੰਗਤ ਬਾਕੀ ਮਨ ਦਾ ਡਰ ਹੁੰਦਾ ਨਾ ਮੰਨ ਲਓ ਆਪਣਾ ਬੰਦਾ ਕੋਈ ਨਾ ਹੋਵੇ ਨਾ ਥੋੜਾ ਇਹ ਰਹਿੰਦਾ ਦਿਮਾਗ ਨੂੰ ਆਂ ਬਈ ਆਪਣਾ ਬੰਦਾ ਨਾਲ ਐ, ਇਕੱਲਾ ਬੰਦਾ ਤੇ ਡਰ ਹੀ ਜਾਂਦਾ, ਕੋਈ ਵੀ ਜਾਵੇ ਨਾ। ਇਕੱਲਾ ਤਾ ਜਾ ਨੀ ਸਕਦਾ ਕੋਈ।
ਇਕੱਲਾ ਤੇ ਉੱਥੇ ਜਾਣ ਵਾਲਾ ਹੈ ਹੀ ਨੀ ਨਾ।
ਤੁਸੀਂ ਇੱਕ ਵਾਰੀ ਹੋ ਕੇ ਆਓ, ਫਿਰ ਦੇਖੋ ਕਿੰਨਾ ਆਨੰਦ ਹੈਗਾ, ਤੇ ਗਰਮੀਆਂ ਵੀ ਬਹੁਤ ਹੈਗੀ, ਜਾਣਾ ਚਾਹੀਦਾ।
ਹਾਂਜੀ ਤਾਂਹੀ ਤੇ ਕਹਿੰਨੀ ਆਂ ਕਰਲੋ ਸਲਾਹ, ਫਿਰ ਚੱਲਣੇ ਹਾਂ।
ਸੋਚ ਰਿਹਾ ਮੈਂ ਵੀ, ਕਰ ਲੈਂਨੇ ਆਂ ਤਿਆਰੀ ਫੇਰ ਹਨਾ।
ਹਾਂਜੀ- ਹਾਂਜੀ ਕਰਲੋ, ਹੋਰ ਵੀ ਪੁੱਛ ਲੈਣਾ, ਕੋਈ ਨਾਲ ਚੱਲਣ ਨੂੰ ਤਿਆਰ ਹੋਏ।
ਸਾਂ ਕਹਿਦਾਂਗਾ ਮੈਂ, ਤਿੰਨ ਚਾਰ ਬੰਦੇ ਹੋ ਜਾਣਗੇ ਆਪਣੇ ਫੈਮਿਲੀ ਵਗੈਰਾ ਦੇ। ਤੁਹਾਡੇ ਵੀ ਹੋ ਜਾਣਗੇ, ਪੂਰਾ ਅੱਠ ਦਸ ਬੰਦੇ ਦਾ ਗਰੁੱਪ ਹੋ ਜੇਗਾ।
ਹਾਂਜੀ-ਹਾਂਜੀ, ਸਹੀ ਏ।
ਪਾਠ ਕਰਦੇ ਜਾਵਾਂਗੇ, ਪਾਠ ਕਰਦੇ ਆਵਾਂਗੇ, ਕੋਈ ਡਰਨ ਆਲੀ ਗੱਲ ਹੀ ਨਹੀਂ ਹੈਗੀ।
ਹਾਂ ਉਹ ਤੇ ਫਿਰ ਸਹੀ ਗੱਲ ਏ, ਫਿਰ ਉਹ ਫਿਰ ਸਾਰੇ ਇਕੱਠੇ ਰਵਾਂਗੇ ਤੇ ਫਿਰ ਡਰ ਵੀ ਨੀ ਲੱਗੇਗਾ, ਉਹ ਸਭ ਵਧੀਆ ਰਹੇਗਾ, ਉਹ ਫਿਰ ਜੇ ਦੋ ਤਿੰਨ ਜਣੇ ਜਾਵਾਂਗੇ ਨਾ, ਫਿਰ ਮਨ ਵਿਚ ਡਰ ਜਾ ਪਿਆ ਹੀ ਰਹਿਣਾ ਵੇ।
ਨਾਲੇ ਨਾ ਪਤਾ ਕੀ ਜਦੋਂ ਵੀ ਤੁਸੀਂ ਚੜਾਈ ਕਰੋਗੇ ਨਾ, ਖਾਣਾ- ਪੀਣਾ ਬਿਲਕੁਲ ਘੱਟ ਕਰ ਦੋ। ਕਹਿਣ ਦਾ ਮਤਲਬ ਵੇ, ਉਲਟੀ ਵਗੈਰਾ ਆਂਦੀ ਨਾ, ਮੰਨ ਲੋ ਮੰਨ ਲੋ ਰਸਤੇ ਚ ਪਰਾਂਠੇ ਹੁੰਦੇ ਨੇ, ਨਾਨ ਹੁੰਦੇ ਨੇ, ਇਹੀ ਚੀਜ਼ ਮੈਗੀ ਹੁੰਦੀ ਐ, ਇਹ ਚੀਜ਼ਾਂ ਖਾਣਾ ਖਾ ਕੇ ਜਾਓਗੇ ਨਾ, ਫਿਰ ਗੈਸ ਬਣੇਗੀ, ਉਲਟੀ ਆਂਦੀ ਐ। ਫਿਰ ਟਰੈਵਲ ਕਰਨਾ ਨਾ, ਏਨੀ ਚੜਾਈ ਕਰਨੀ ਔਖੀ ਹੋ ਜਾਂਦੀ ਐ, ਜਿੰਨਾ ਹੋ ਸਕੇ ਪਾਣੀ ਦੀ ਬੋਤਲ ਲੈ ਲੋ। ਇੱਕ- ਇੱਕ- ਇੱਕ ਘੁੱਟ ਮਾਰ ਕੇ ਚੱਲਦੇ ਰਹੋ, ਚੱਲਦੇ ਰਹੋ ਫੇਰ ਯਾਨੀ ਕਿ ਰੱਬ ਦਾ ਨਾਮ ਲੈ ਕੇ ਚੱਲਦੇ ਰਹੋ, ਫਿਰ ਠੀਕ ਰਹੇਗਾ। ਕਿਉਂਕਿ ਮੈਂ ਕੀਤਾ ਨਾ, ਮੇਰੇ ਨਾਲ ਹੋਇਆ ਸੀ ਐਵੇਂ, ਮੇ ਮੇਰੇ ਆ ਮੇਰਾ ਯਾਰ ਦੋਸਤ ਹੀ ਬਿਮਾਰ ਹੋ ਗਿਆ ਸੀ, ਉਹਨੇ ਫੇਰ ਕੋਕਾ ਕੋਲਾ ਦਿਵਾਈ ਉਹਨੂੰ। ਗੈਸ ਬਣਗੀ ਸੀ ਉਹਨੂੰ, ਪਰੋਂਠੇ ਉਹਨੇ ਖਾ ਲੇ ਦੋ।
ਹਾਂਜੀ, ਅੱਛਾ। ਅੱਛਾ-ਅੱਛਾ, ਤੇ ਵੈਸੇ ਵੀ ਅਗਰ ਚਲੋ ਆਪਾਂ ਜੇ ਜਾਵਾਂਗੇ, ਤੇ ਫੇਰ ਕਿੱਦਾਂ ਜਾਵਾਂਗੇ। ਕੋਈ ਟੈਂਪੂ ਟਰੈਵਲ ਕਰਨਾ ਪਏਗਾ।
ਟਰੈਵਲਰ- ਟਰੈਵਲਰ ਕਰਨਾ ਪੈਂਦਾ ਐ, ਵੀ ਆਪਾਂ ਮੁੰਡੇ-ਮੁੰਡੇ ਜਾਈਏ ਤਾਂ ਆਪਾਂ ਬਾਈਕਾਂ ਤੇ ਲੰਘ ਜਾਂਦੇ ਆਂ। ਅਗਰ ਮੰਨ ਲਓ ਕੋਈ ਫੈਮਿਲੀ ਹੈਗੀ ਏ, ਫੇਰ ਤੁਹਾਨੂੰ ਰਿਸ਼ੀਕੇਸ਼ ਤੱਕ ਆਣਾ ਪਏਗਾ, ਰਿਸ਼ੀਕੇਸ਼ ਤੋਂ ਬੱਸਾਂ ਚੱਲਦੀਆਂ ਨੇ।
ਅੱਛਾ, ਐਕਟਿਵਾ ਵੀ ਚਲੀ ਜਾਂਦੀ ਏ ਕੀ।
ਐਕਟੀਵਾ ਵੀ ਚਲੀ ਜਾਂਦੀ ਈ, ਪਰ ਤੇਲ ਜਾਦਾ ਲੱਗੇਗਾ, ਤੁਸੀਂ ਐਕਟੀਵਾ ਤੇ ਜਾਣਾ ਕੀ।
ਨਹੀਂ- ਨਹੀਂ, ਨਹੀਂ ਮੈਂ ਤੇ ਏਦਾਂ ਪੁੱਛ ਰਹੀ ਆਂ।
ਓ ਨਹੀਂ ਬਾਈਕਾਂ ਵੀ ਚਲੀ ਜਾਂਦੀ ਏ, ਐਕਟਿਵਾ ਵੀ ਚਲੀ ਜਾਂਦੀ ਏ। ਬਾਕੀ ਥੋੜਾ ਨਾ ਔਖਾ ਹੋ ਜਾਂਦਾ ਬੰਦਾ, ਮਣੀ ਕਿ ਥੱਕ ਜਾਂਦਾ ਬਾਈਕ ਤੇ ਜਾ- ਜਾ ਕੇ ਨਾ। ਟਰੈਵਲਰ ਵਿਚ ਇਹ ਹੁੰਦਾ, ਤੁਸੀਂ ਮੰਨ ਲੋ ਸੋ ਵੀ ਜਾਂਦੇ, ਸੋ ਵੀ ਸਕਦੇ ਹੋ, ਕੋਈ ਗੱਡੀ ਤੁਸੀਂ ਚਲਾਣੀ ਨੀ ਹੈਗੀ। ਤੁਸੀਂ ਤਾਂ ਬਹਿਨਾ ਖਾਲੀ, ਮੰਨ ਲਓ ਤੁਸੀਂ ਗੱਡੀ, ਬਾਈਕ
ਚੱਲਣੇ ਆ ਨਾ, ਟਰੈਵਲ ਵਧੀਆ ਰਹੇਗਾ। ਉੱਧਰ ਕੀ ਥੋੜ੍ਹੀ ਦੇਰ ਮਸਤੀ ਵੀ ਹੋ ਜਾਏਗੀ, ਪਾਠ ਵੀ ਹੋ ਜਾਏਗਾ, ਸੰਗਤ ਵੀ ਰਹੇਗੀ।
ਹਾਂ ਇਹ ਤੇ ਗੱਲ ਤੁਹਾਡੀ ਠੀਕ ਹੈਗੀ ਏ, ਜਾਣੀ ਕਿ ਸੰਗਤ ਨਾਲ- ਨਾਲ ਹੋਵੇ। ਲੇਕਿਨ ਟਾਈਮ ਪਾਸ ਵੀ ਵਧੀਆ ਹੋ ਜਾਏਗਾ ਨਾ।
ਹਾਂਜੀ-ਹਾਂਜੀ, ਡਰ ਵੀ ਨੀ ਲੱਗੇਗਾ।
ਡਰ ਹੀ ਨੀ ਲੱਗੇਗਾ। ਬਾਕੀ ਬਾਬਾ ਜੀ ਮਿਹਰ ਕਰਨ, ਪਲੈਨ ਬਣਾ ਲੈਣੇ ਆ, ਚੱਲਦੇ ਆਂ ਫੇਰ।
ਹਾਂਜੀ- ਹਾਂਜੀ, ਹਾਂਜੀ ਵੈਸੇ ਅਜੇ ਬਾਰਸ਼ਾਂ ਤੇ ਨਹੀਂ ਹੋ ਰਹੀਆਂ ਓਧਰ। ਰਸਤੇ ਖੁੱਲ੍ਹੇ ਦੇ ਨੇ ਨਾ।
ਨਹੀਂ ਹਾਲੇ ਤੇ ਬਾਰਿਸ਼ ਨਹੀਂ ਹੋ ਰਹੀ ਐ, ਬਾਰਿਸ਼ ਹੋਏਗੀ ਜੂਨ, ਜੁਲਾਈ ਚ ਹੋਏਗੀ ਸ਼ਾਇਦ।
ਅੱਛਾ, ਫਿਰ ਰਸਤੇ ਬੰਦ ਹੋ ਜਾਂਦੇ ਨੇ ਨਾ।
ਰਸਤੇ ਬੰਦ ਨੀ ਹੁੰਦੇ, ਉਹ ਪਤਾ ਕੀ ਜਿਹੜੇ ਪਹਾੜ ਹੁੰਦੇ ਨੇ ਨਾ ਉਹ ਮੰਨ ਲੋ ਨਾ ਰਿਸ ਰਿਸਕ ਰਹਿੰਦਾ ਰਿਸਕ ਕਿਵੇਂ ਰਹਿੰਦਾ ਹੈ ਮੰਨ ਲਓ ਮੀਂਹ ਆ ਰਿਹਾ ਉਹ ਪੱਥਰੇ ਆਲੇ ਪਹਾੜ ਹਉਦੇ ਨੇ ਪੱਥਰ। ਏਦੇ ਚ ਨਾ ਮਿੱਟੀ ਜੰਮੀ ਹੁੰਦੀ ਯੇ। ਉਹ ਮਿੱਟੀ ਖ ਖੁਰਦੀ ਹੈ ਨਾ ਉਹ ਫ ਪੱਥ ਥੱਲੇ ਆ ਕੇ ਗਿਰਦੇ ਨੇ ਸੜਕ ਤੇ। ਤੋਂ ਨਾ ਉਤੋ ਨਾ ਰਿਸਕ ਹੋ ਜਾਂਦਾ ਬੜਾ ਤੇ ਲੋਕੀ ਨਾ ਮੀਂਹ ਦੇ ਵਿਚ। ਟਰੈਵਲ ਨੀ ਟਰੈਵਲਰ ਨੀ ਕਰਦੇ ਜ਼ਿਆਦਾ ਨਾ ਟਰੈਵਲ ਨੀ ਕਰਦੇ ਜ਼ਿਆਦਾ ਮੀਂਹ ਦੇ ਵਿੱਚ। ਤਾਂ ਕਿ ਕੋਈ ਪਹਾੜ ਪੂੜ ਟੁੱਟ ਟੁੱਟ ਕੇ ਨਾਂ ਗੇਰ ਜੇ ਥੱਲੇ। ਰਾਹ ਨਾ ਬਲੋਕ ਹੋ ਜੇ ਯਾਨੀ ਕਿ ਪਹਾੜੀ ਇਲਾਕਾ ਹੈਗਾ ਨਾ ਕੁੱਛ ਵੀ ਹੋ ਸਕਦਾ ਏ।
ਹਾਂ ਫਰ ਕੁਦਰਤ ਦਾ ਇਹ ਸਾਰਾ ਖੇਲ।
ਹਾਂ ਤੇ ਤਾਂ ਈ ਕਰਕੇ ਨਾ ਲੋਕੀ ਜਾਂ ਤੇ ਅਹ ਜਿਵੇਂ ਯਾਤਰਾ ਸਟਾਰਟ ਹੁੰਦੀ ਮਈ ਦੀ ਐਂਡ ਚ। ਮਈ ਤੋਂ ਲੈ ਕੇ ਜੂਨ ਦੀ ਐਂਡ ਤੱਕ ਜਾਂਦੇ। ਸਾਵਨ ਵਿਸ ਤਾਂ ਅਵੋਇਡ ਕਰਦੇ ਨੇ ਜਾਂ ਆਲੇ ਜਾਂਦੇ ਵੀ ਨੇ ਬਾਬਾ ਜੀ ਲੈ ਕੇ ਜਾਂਦੇ ਨੇ ਬਾਬਾ ਜੀ ਲੈ ਕੇ ਜਾਂਦੇ ਨੇ। ਤੇ ਫੇਰ ਅਗਸਤ ਜਾਂ ਸਤੰਬਰ ਤੇ ਫੇਰ ਬਣਾਂਦੇ ਨੇ ਪਲੈਨ। ਮੋਸਟਲੀ ਲੋਕੀ ਮੀਂਹ ਦੇ ਵਿੱਚ ਨਾ ਕਿਉਂਕਿ ਉੱਥੇ। ਬਾੜ ਚਾ ਚੱਟ ਨੂੰ ਬਾਹੜ ਆ ਜਾਂਦੀ ਪਿੱਛੇ ਵੇਖਿਆ ਤੁਸੀਂ ਬਾੜ ਆਈ ਸੀ।
ਹਾਂਜੀ ਹਾਂਜੀ ਪਿੱਛੇ ਬਾੜ ਬੜੀ ਆ ਗਈ ਸੀ ਹੁਣ ਵੀ ਕੋਈ ਨਿਹੰਗ ਸਿੰਘਾਂ ਦਾ ਕੁਛ ਮੇਟ। ਚੱਲਦਾ ਪਿਆ ਵੇ ਨਾ।
ਹਾਂ ਉਹ ਇਸ਼ੂ ਚੱਲ ਰਿਆ ਕੁਛ ਉਹਨੂੰ ਸੋਰਟ ਆਊਟ ਹੋ ਗਿਆ ਉਹ ਬਾਕੀ। ਚੱਲ ਰਿਹਾ ਥੋਡਾ ਓ ਹੋਇਆ ਸੀ ਨਾ ਉਹ ਬਸ ਬਦਮਾਸ਼ੀ ਲੋਕਲ ਹੈਗੇ ਨੇ ਜਿਹੜੇ ਬਦਮਾਸ਼ੀ ਕਰਦੇ ਨੇ ਤੁਹਾਨੂੰ ਕਿਹਾ ਤੇ ਵੇ ਸੜਕਾਂ ਛੋਟੀ ਛੋਟੀਆਂ ਨੇ। ਠੀਕ ਏ ਤੇ ਹੁਣ ਗਰਮੀ ਤਾਂ ਅਸੀਂ ਹੈਗਾ ਸਾਰੇ ਘੁੰਮਣ ਫਿਰਨ ਜਾਂਦੇ ਨੇ ਪੂਰਾ ਰਸ਼ ਹੋ ਜਾਂਦਾ ਹੈ ਹੁਣ ਮੰਨ ਲਓ ਮੈਂ ਐਕਟੀ ਬਾਈਕ ਚਲਾ ਰਿਹਾ। ਕਾਰਡ ਦੇ ਵਿੱਚ ਵੱਜ ਗਈ। ਮੇ ਮੇਰੇ ਵੇਖ ਯਾਨੀ ਕਿ ਵੀ ਲੋਕੀ ਏ ਨਾ ਫਿਰ ਗੁੱਸਾ ਤੇ ਹਰ ਇੱਕ ਨੂੰ ਰਹਿੰਦਾ ਈ ਗਾਲ ਗੂਲ ਕੱਢਦੀ। ਲੜਾਈ ਹੋ ਗਈ ਬਸ ਹੋਰ ਕੀ ਏ ਨਿੱਕੀ ਨਿੱਕੀ ਗੱਲਾਂ ਤੇ ਲੜਾਈ ਹੋ ਜਾਂਦੀ ਹੈ। ਨਾਲੇ ਜਿਹੜੇ ਪਹਾੜੀ ਏ ਨਾਲੇ ਜਿਹੜੇ ਪਹਾੜੀ ਹੈਗੇ ਨਾ ਉਹ ਅਹ ਖਾਰ ਖਾਂਦੇ ਨੇ ਸਰਦਾਰਾਂ ਤੋਂ। ਏ ਗੜਵਾਲੀ ਹੈਗੇ ਨਾ ਜਿਹੜੇ ਸਾਡੀ ਵੀ ਲੜਾਈ ਹੋ ਗਈ ਸੀ। ਤਿੰਨ ਚਾਰ ਸਾਲ ਪਹਲੇ ਨਾ ਬਾਈਕਾਂ ਤੇ ਗਏ ਸੀ।
ਕਹਿੰਦੇ ਤੁਸੀਂ ਉੱਲੜਬਾਜ਼ੀ ਕਰਦੇ ਓ ਯੇ ਕਰਦੇ ਓ ਫਲਾਨਾ ਕਰਦੇ ਓ ਮੈਂ ਕਿਹਾ ਯਾ ਕੋਈ ਗੱਲ ਥੋੜ੍ਹੀ ਹੈਗੀ ਐ। ਆਪਾਂ ਸੰਗਤ ਨਾਲ ਜਾ ਰੇਆ ਸੰਗਤ ਨਾਲ ਆ ਰੇਆ ਆਪਾਂ ਗਰੁੱਪ ਚ ਜਾਂਨੇ ਆ ਨਾ ਉਹ। ਐਹ ਓ ਬਾਈਕਰ ਦੀ ਆਵਾਜ਼ ਜ਼ਿਆਦਾ ਹੁੰਦੀ ਏ। ਐਹ ਸੋਚਦੇ ਹੋ ਵੀ ਹੁੱਲੜ ਵਾਜ਼ੀ ਕਰ ਰੇਆ ਹੁੱਲੜਾਜ਼ੀ ਥੋੜੀ ਹੁੰਦੀ ਆ ਹੁਣ ਮੰਨ ਲਓ ਕੋਈ ਚੀਜ਼। ਜ਼ਿਆਦਾ ਮਾਤਰਾ ਚ ਜਾਏਗੀ ਉਹ ਫੇਰ ਸ਼ੋਰ ਤੇ ਆਏਗਾ ਉਹਦਾ ਕਿਉਂ‌।
ਦਸ ਬਾਰਾਂ ਬਾਈਕਾਂ ਇਕੱਠੀਆਂ ਜਾਣਗੀਆਂ ਤੇ ਆਵਾਜ਼ ਤੇ ਆਏਗੀ ਸਈ ਨਾ।
ਹਾਂ ਉਹ ਕਹਿ ਗੇ ਵੀ ਹੁੱਲੜ ਬਾਜੀ ਕਢਦੇ ਨੇ ਉਹ ਬਾ ਜੋਵੇਂ ਨਾ ਖਾਰ ਖਾਂਦੇ ਨੇ ਜਿਵੇਂ। ਸਰਦਾਰ ਲੋਕ ਲੰਗਰ ਲਗਾ ਦਿੰਦੇ ਨੇ ਹੁਣ
ਪੂਰਾ ਇੰਡੀਆ ਖਾਰ ਖਾਂਦਾ ਵਾ।
ਹਾਂ ਉਹ ਫੇਰ ਨਾ ਕਹਿੰਦੇ ਵੀ ਹੁਣ ਮੰਨਲੋ ਸਰਦਾਰ ਲੋਕ ਜਾਂਦੇ ਨੇ ਲੰਗਰ ਲਵਾ ਦਿੰਦੇ ਨੇ ਇਹਨਾਂ ਦੀਆਂ ਦੁਕਾਨਾਂ ਚੱਲਦੀਆਂ ਨੀ। ਕਿਉਂਕਿ ਜ ਹੁਣ ਪਹਾੜੀ ਚ ਕੋਈ ਰੁਜ਼ਗਾਰ ਤਾਂ ਹੈ ਨੀ ਹੈਗਾ। ਜਾਣੀ ਕਿ ਜੋ ਟਰੈਵਲ ਕਰਦੇ ਨੇ।
ਵਧੀਆ ਵੇ ਨਾ ਹੁਣ ਇੰਨੀ ਮਹਿੰਗਾਈ ਹੈਗੀ ਮੈਂ ਸੁਣਿਆ ਉੱਧਰ ਪਾਣੀ ਵੀ ਇੰਨਾ ਮਹਿੰਗਾ ਮਿਲਦਾ ਹੇਮਕੁੰਡ। ਸੇ ਪਰੌਠੇ ਇੰਨੇ ਮਹਿੰਗੇ ਮਿਲਦੇ ਨੇ।
ਤੁਸੀਂ ਮੰਨੋਗੇ ਮੈਂ ਹੇਮਕੁੰਡ ਸੇ ਵਿੱਚ ਚੜ੍ਹਾਈ ਕਰ ਰੇਹਾ ਹੀ ਨਾ ਮੈਂ ਪਾਣੀ ਦੀ ਬੋਤਲ ਕਿਹਨੇ ਦੀ ਲੀ। ਤੀ ਗੈੱਸ ਕਰੋ ਸੱਤਰ ਵਿੱਚ ਸਤ ਸ ਸੱਤਰ ਰੁਪਏ ਦੀ ਬੋਤਲ ਲੀਤੀ ਸੀ ਮੈਂ ਦੋ ਸਾਲ ਪਹਿਲੇ।
ਅੱਛਾ ਦੋ ਸਾਲ ਪਹਿਲੇ ਫੇਰ ਉਹ ਜਿਹੜੀ ਪਾਣੀ ਉਹ ਤਾਂ ਲੋਕੀ ਫਰੀ ਚ ਪੀ ਆਂਦੇ ਨੇ।
ਜਿਹੜੀ ਇੱਥੇ ਵੀਹ ਰੁਪਏ ਦੀ ਬੋਤਲ ਏ ਨਾ ਦਸ ਵੀਹ ਰੁਪਏ ਦੀ ਉਹ ਉੱਥੇ ਅੱਸੀ ਅੱਸੀ ਰੁਪਏ ਦੀ ਵੇ। ਤੇ ਮੈਗੀ ਸੌ ਰੁਪਏ ਦੀ ਮੈਗੀ ਪਰੌਂਠਾ ਪੰਜਾਹ ਰੁਪਏ ਦਾ।
ਹਾਂ ਫੇਰ ਉਹੀ ਤੇ ਫਿਰ ਬੰਦਿਆਂ ਨੇ ਕੀ ਖਾਣਾ
ਹੁਣ ਸਰਦਾਰ ਲੰਗਰ ਲਾ ਦਿੰਦੇ ਨੇ ਫਿਰ ਪਿੱਟਦੇ ਨੇ ਬਈ ਸਾਡਾ ਰੁਜ਼ਗਾਰ ਛੀਂਦੇ ਪੈਂਦ ਟੂਟੀਆਂ ਤੋੜ ਦਿੰਦੇ ਨੇ ਪਾਣੀਆਂ ਦੀ, ਵੀ ਪਾਣੀ ਨਾ ਪੀਣ
ਹਾਂ ਪਤਾ ਕਿੰਨੇ ਉਹ ਨੇ ਬਦਤਮੀਜ਼ ਨੇ
ਇੰਨੇ ਖ਼ਤਰਨਾਕ ਹੈਗੇ ਨੇ, ਤੇ ਬਾਬਾ ਜੀ ਕੀ ਅਰਦਾਸ ਕਰੋ ਐਵੇ ਜੇ ਲੋਕ ਘਰਾਂ ਵਾਸਤੇ ਨਾ ਈ ਪਵੇ ਕਿਉਂ? ਜਿਵੇਂ ਸੁੱਖ ਨਾਲ ਜਾਈਏ ਸੁੱਖ ਨਾਲ
ਉਹ ਪਹਿਨਾ ਵੀ ਨੀ ਚਾਈਦਾ ਇਹੋ ਜਿਹੇ ਲੋਕਾਂ ਨਾਲ ਤੇ ਬਸ
ਫੈਮਿਲੀ ਨਾਲ ਹੋਵੇ ਨਾ ਫਿਰ ਬੰਦਾ ਓਰ ਘਬਰਾ ਜਾਂਦਾ ਚਲੋ ਮੁੰਡੇ ਮੁੰਡੇ ਹੋਣ ਲੜ ਵੀ ਲਏਗਾ ਕੋਈ ਬੰਦਾ ਫੈਮਿਲੀ ਨੂੰ ਵੇਖੇਗਾ ਜਾਂ ਖੁਦ ਲੜੇਗਾ ਕਿਉਂ
ਸਹੀ ਹੈ ਫੈਮਿਲੀ ਨਾਲ ਤੇ ਬੜਾ ਔਖਾ ਹੋ ਜਾਂਦਾ ਫੇਰ
ਹਾਂ ਫਿਰ ਬੰਦਾ ਲੇਡੀਜ਼ ਹੀ ਹੁੰਦੀ ਹੈ ਕੋਈ ਰੱਬ ਨਾ ਗਏ ਹੀ ਤੇ ਕਹਿੰਦੇ ਅਰਦਾਸ ਕਰਕੇ ਕਰੋ ਜਾਓ ਅਰਦਾਸ ਕਰਕੇ ਵਾਪਸ ਆ ਜਾਓ ਬਾਬਾ ਜਿਵੇਂ ਗਏ ਆ ਉਵੇਂ ਆ ਜਾਈਏ
ਬਾਕੀ ਉਹ ਜੋ ਰੱਬ ਦਾ ਪਾਨਾ ਹੋਵੇਗਾ
ਹਾਂ ਜੋ ਕਿਸਮਤ ਲਿਖਿਆ ਉਹ ਤੇ ਫੇਰ ਉਹਦਾ ਹੀ ਹੈ ਬਾਕੀ ਕਿ ਕਿਸਮਤ ਵੀ ਹੈ ਰੱਬ ਦਾ ਨਾਮ ਲੈਂਦੇ ਫਿਰ ਕਿਸਮਤ ਵੀ ਠੀਕ ਹੋ ਜਾਂਦੀ ਹੈ ਕਿਉਂ ਹੁਣ ਮੰਨ ਲਓ ਅਹ ਮਾੜੇ ਕਰਮ ਵੀ ਚੰਗੇ ਹੋ ਜਾਂਦੇ ਨੇ ਰਬ ਦਾ ਨਾਮ ਲੈਂਦੇ ਰਹੋਗੇ ਤੇ ਅਗਰ ਰੱਬ ਦਾ ਨਾਂ ਨਹੀਂ ਲਓਗੇ ਚੰਗੇ ਵੀ ਮਾੜੇ ਹੋ ਜਾਣਗੇ
ਸਹੀ ਗੱਲ ਐ ਰੱਬ ਦਾ ਨਾਮ ਲੈਣ ਨਾਲ ਬੜਾ ਫ਼ਰਕ ਪੈਂਦਾ ਸਾਡੀ ਜ਼ਿੰਦਗੀ ਬੜੀ ਵਧੀਆ ਅੱਗੋਂ ਦੀ ਜਾਂਦੀ ਹੈਗੀ ਸਈ ਗੱਲ ਏ ਤੁਹਾਡੀ
ਸਾਡੇ ਬਜ਼ੁਰਗ ਕਹਿੰਦੇ ਸੀਗੇ ਜਿਵੇਂ ਮੋਰ ਹੁੰਦੀ ਆ ਨਾ ਸਟੈਂਪ, ਸਟੈਂਪ ਦੀ ਸਟੇਮਪ ਦੇ ਜਿਹੜੇ ਅੱਖਰ ਹੁੰਦੇ ਨਾ ਉਹ ਪੁੱਠੇ ਹੁੰਦੇ ਨੇ, ਜਦੋਂ ਸ਼ਾਹੀ ਲਾ ਕੇ ਮਾਰ ਨੇ ਨਾ ਉਹ ਵੀ ਸਿੱਧੀ ਵੱਜਦੀ ਏ ਏਦਾਂ ਈ ਪਰਮਾਤਮਾ ਦਾ ਨਾਮ ਲੈਣ ਨਾ ਸਾਡੇ ਮਾੜੇ ਕਰਮ ਵੀ ਚੰਗੇ ਬਦਲ ਜਾਂਦੇ ਨੇ
ਸਈ ਗੱਲ ਏ ਤੇ ਫੇਰ ਤੁਸੀਂ ਬੜੀ ਵਧੀਆ ਗੱਲ ਕੀਤੀ
ਹਾਂ ਮੇਰੇ ਡੈਡੀ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਚੰਗੇ ਪਾਸੇ ਜਾਣਾ ਚਾਈਦਾ। ਰੱਬ ਦਾ ਨਾਮ ਵੀ ਸਭ ਕੁਛ ਹੀ ਹੈਗਾ ਔਰ ਕੁਛ ਨੀ ਹੈਗਾ ਸਭ ਝੂਠ ਹੀ ਹੈਗਾ। ਕਿਉਂ?
ਸਈ ਗੱਲ ਹੈ ਹੀ ਹੈਗਾ ਜੀਣਾ ਝੂਠ ਏ ਮਰਨਾ ਸੱਚ।
ਹਾਂ ਅੱਸੂ ਐਹ ਸੰਸਾਰ ਦੇ ਸੁਪਨੇ ਆ ਕਹਿ ਰਾਤੀ ਆਪਾਂ ਸੋਈਏ ਸਵੇਰੇ ਨਾਂ ਉਠੀਏ। ਮੌਤ ਕਿਸੇ ਦੇ ਹੱਥ ਚ ਥੋੜੀ ਹੈਗੀ
ਕਿੰਨਾ ਲੜਨੇ ਤੇਰੀ ਮੇਰੀ ਤੇਰੀ ਮੇਰੀ ਜਾਇਦਾਦਾ ਪਿੱਛੇ ਲੜਨਾ
ਹਾਂ
ਲੈ ਕੇ ਤੇ ਬੰਦਾ ਕੱਖ ਨਹੀਂ ਜਾਂਦਾ